ਹੈਲੋ।
ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ।
ਸਤੀ ਸ਼੍ਰੀ ਅਕਾਲ ਜੀ।
ਹੋਰ ਕੀ ਹਾਲ-ਚਾਲ ਏ?
ਹਾਂਜੀ ਵਧੀਆ ਜੀ, ਤੁਸੀਂ ਦੱਸੋ ਠੀਕ ਹੋ?
ਹਾਂਜੀ, ਮੈਂ ਵੀ ਬਹੁਤ ਵਧੀਆ‌। ਬਸ ਅੱਜ ਮੈਂ ਬੈਠੀ ਹੋਈ ਸੀ। ਫਿਰ ਸੋਚਿਆ ਤੁਹਾਨੂੰ ਫੋਨ ਹੀ ਕਰ ਲਾ।
ਹਾਂਜੀ, ਬਹੁਤ ਵਧੀਆ ਕੀਤਾ ਤੁਸੀਂ ਕੋਲ ਕਰ ਲੀ।
ਹਾਂਜੀ ਹਾਂਜੀ, ਹੋਰ ਘਰ-ਪਰਿਵਾਰ ਸਾਰੇ ਕਿਵੇਂ ਨੇ?
ਹਾਂਜੀ ਬਹੁਤ ਵਧੀਆ ਜੀ, ਤੁਸੀਂ ਦੱਸੋ?
ਹਾਂਜੀ, ਸਾਡੇ ਇੱਥੇ ਵੀ ਸਾਰੇ ਬਹੁਤ ਵਧੀਆ ਨੇ ਤੇ ਹੋਰ ਬੱਚੇ ਕੀ ਕਰਦੇ ਪਏ ਨੇ?
ਬੱਚੇ ਬਸ ਫੋਨ ਚਲਾ ਰਹੇ ਨੇ ਤੇ ਪੜ੍ਹਾਈ ਕਰ ਰਹੇ ਨੇ।
ਅੱਛਾ ਫੋਨ ਵੀ ਚਲਾਉਂਦੇ ਪੇ ਨੇ ਤੇ ਨਾਲ-ਨਾਲ ਪੜ੍ਹਾਈ ਵੀ ਕਰਤੇ ਪਏ ਨੇ
ਹਾਂਜੀ-ਹਾਂਜੀ ਉਹ ਪੜ੍ਹਾਈ ਫੋਨ
ਅੱਛਾ-ਅੱਛਾ ਹਾਂਜੀ-ਹਾਂਜੀ ਓਨਲਾਈਨ ਅੱਜਕਲ ਕੰਮ ਆਉਂਦਾ ਨਾ ਬੱਚਿਆਂ ਦਾ ਕਾਫੀ ਕੰਮ ਫੋਨ ਚ ਆਉਂਦਾ ਹਾਂਜੀ ਇਹ ਵੀ ਪਰ ਇੱਕ ਗੱਲ ਧਿਆਨ ਵੀ ਰੱਖਿਆ ਕਰੋ ਤੁਸੀਂ ਵੀ ਇਹ ਜੀ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਫੋਨ ਦੇ ਜਿੰਨੇ ਫ਼ਾਇਦੇ ਨੇ ਉਨੇ ਨੁਕਸਾਨ ਵੀ ਹੈਗੇ ਆ
ਹਾਂਜੀ-ਹਾਂਜੀ ਬਿਲਕੁਲ ਜੀ ਉਹ ਤੇ ਹੈ
ਕਿਉਂਕਿ ਤੁਹਾਨੂੰ ਪਤਾ ਬੱਚੇ ਅਗਰ ਸਾਰਾ ਦਿਨ ਫੋਨ ਤੇ ਲੱਗੇ ਰਹਿਣਗੇ ਨਾ ਅੱਖਾਂ ਖ਼ਰਾਬ ਹੋ ਜਾਣਗੀਆਂ ਤੇ ਇੰਨੀ ਛੋਟੀ -ਛੋਟੀ ਟਿਊਮਰ ਸੀ ਇਹਨਾਂ ਨੂੰ ਵੱਡਾ-ਵੱਡਾ ਚਸ਼ਮਾ ਲੱਗ ਜਾਣਾ
ਹਾਂਜੀ-ਹਾਂਜੀ ਅਤੇ ਹੈ ਇ
ਸਹੀ ਗੱਲ ਹੈ ਬੱਚੇ ਤੇ ਕਿੱਥੇ ਮੰਨਦੇ ਨੇ ਸਗੋਂ ਮੈਂ ਤੇ ਨਾ ਤੁਹਾਨੂੰ ਪਤਾ ਮੈਂ ਸਕੂਲ ਚ ਪੜ੍ਹਾਉਂਦੀ ਹਾਂ
ਹਾਂਜੀ-ਹਾਂਜੀ
ਤੇ ਮੇਰੀ ਕਲਾਸ ਦੇ ਤੇ ਹਜੇ ਛੋਟੇ ਬੱਚੇ ਨੇ ਦੂਸਰੀ ਕਲਾਸ ਦੇ ਸਾਰੇ ਬੱਚੇ ਨੇ ਤੇ ਇਹਨਾਂ ਦੇ ਰੋਜ਼ ਇੱਕ ਨਵਵੇਂ ਬੱਚੇ ਦਾ ਮਾਂ ਪਿਓ ਆਇਆ ਹੁੰਦਾ ਹੀ ਉਹ ਕਹਿੰਦੇ ਕਿ ਫੋਨ ਬੜਾ ਚਲਾਉਂਦਾ ਮੈਂ ਕਿਹਾ ਕੀ ਕਰਦੇ ਨੇ ਕਹਿੰਦੇ ਫੋਨ ਚ ਗੇਮਾਂ ਚਲਾਉਂਦੇ ਨੇ ਗੇਮਾਂ ਖੇ ਖੇਡਦੇ ਨੇ ਉਹ ਵੀ ਇੱਕ-ਇੱਕ ਦੋ-ਦੋ ਘੰਟੇ
ਹਾਂ ਇਹ ਤੇ ਇ ਤਾਂ ਹੀ ਅਖਾ ਖ਼ਰਾਬ ਹੋ ਜਾਂਦੀ ਹੈ ਬੱਚਿਆਂ ਦੀ ਚਸ਼ਮੇ ਲੱਗ ਜਾਂਦੇ ਨੇ ਹਾਂਜੀ
ਕਿ ਫੇਰ ਉਸ ਤੋਂ ਬਾਅਦ ਮੈਂ ਉਹਨਾਂ ਦੇ ਮਾਂ ਪਿਓ ਨੂੰ ਇਹੀ ਕਹਿੰਦੀ ਹ ਮੈਂ ਕਿ ਤੁਸੀਂ ਫੇਰ ਇਹਨਾਂ ਦੀ ਗੇਮ ਆ ਡਿਲੀਟ ਕਰੋ ਤੁਸੀਂ ਕਿਉਂ ਰੱਖੀਆਂ ਹੋਆਂ ਫੋਨ ਚ ਗੇਮਾਂ ਤੇ ਫ਼ਿਰ ਕਹਿੰਦੇ ਨੇ ਕਿ ਅਸੀਂ ਡਿਲੀਟ ਕਰਨੇ ਹਾਂ ਤੇ ਸਾਨੂੰ ਤਾਂ ਸਮਝ ਨੀ ਹੈਗੀ ਫਿਰ ਦੁਬਾਰਾ ਤੋਂ ਡਾਊਨਲੋਡ ਕਰ ਲੈਂਦੇ ਨੇ ਬੱਚੇ ਵੀ ਤਾਂ ਤੁਹਾਨੂੰ ਪਤਾ ਪੜ੍ਹਾਈ ਉਹਨਾਂ ਨੂੰ ਕਰਨੀ ਆਵੇ ਨਾ ਆਵੇਂ
ਹਾਂਜੀ ਅੱਜ ਕੱਲ ਸਾਰੇ ਬੱਚੇ ਪਬਜੀ ਹੋ ਗਿਆ ਜਾਂ ਫ੍ਰਰੀ ਫਾਇਰ ਜ਼ਿਆਦਾ ਖੇਲਦੇ ਨੇ ਤਾਂ ਕਰਕੇ ਚਸ਼ਮੇ ਲੱਗ ਜਾਂਦੇ ਨੇ ਹੋਰ ਥੋੜੇ ਪੈਸ ਹਾਂਜੀ
ਹਾਂਜੀ ਬਸ ਗੇਮਾਂ ਦਾ ਤੇ ਕੀ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਗੇਮਾਂ ਹੈਗੀਆਂ ਨੇ ਹਨਾ ਹੁਣ ਅਸੀਂ ਕਿਸ ਨੂੰ ਮਾੜਾ ਚੰਗਾ ਕੀ ਕਹੀਏ ਚਲੋ ਗੇਮ ਖੇਲਣੀ ਵੀ ਜਰੂਰੀ ਹੁੰਦੀ ਹੈ ਬੱਚੇ ਦਾ ਥੋੜ੍ਹਾ ਬਹੁਤਾ ਦਿਮਾਗ ਗਰੋ ਕਰਦਾ ਹੈ ਲੇਕਿਨ ਇਹ ਥੋੜ੍ਹੀ ਕਿ ਤੁਸੀ ਦੋ-ਦੋ ਘੰਟੇ ਹੀ ਲੱਗੇ ਰੋ ਫੇਰ
ਹਾਂਜੀ ਬਿਲਕੁਲ ਜੀ ਹੋਰ ਕੁਛ ਗੇਮਾਂ ਚ ਪੈਸੇ ਵੀ ਲਾਉਣ ਲੱਗ ਗਏ ਨੇ ਕੁਛ ਪੈਸੇ ਵੀ ਖ਼ਰਾਬ ਕਰਦੇ ਪਏ ਤੇ ਹਾਂਜੀ-ਹਾਂਜੀ
ਚੀਜ਼ ਸੁਣੀਏ ਵੀ ਨਾ ਅੱਜ ਕੱਲ੍ਹ ਗੇਮਾਂ ਚੱਲੀਆਂ ਨੇ ਉਹਦੇ ਵਿੱਚ ਪੈਸੇ ਲੱਗਦੇ ਨੇ ਤੁਹਾਡੇ ਬੱਚਿਆਂ ਨੇ ਲਾਏ ਨੇਗੇ ਪੈਸੇ ਵਿੱਚ
ਨਹੀਂ-ਨਹੀਂ ਸਾਡੇ ਬੱਚਿਆਂ ਨੇ ਤਾਂ ਹਲੇ ਤੱਕ ਲਾਏ ਨਹੀਂ ਕਿਉਂਕਿ ਅਸੀਂ ਫੋਨ ਘੱਟ ਹੀ ਦਿੰਦੇ ਹਾਂ ਉਹਨਾਂ ਨੂੰ ਬਸ ਪੜ੍ਹਾਈ ਕਰਨ ਅਸੀ ਸਿੱਦੇ ਦਿੰਦੇ ਹ ਤੇ ਬਾਕੀ ਹੋਰ ਦੇ ਬੱਚੇ ਬਚਿਆਂ ਨੇ ਸੁਣਿਆ ਸੀ ਉਹਨਾਂ ਨੇ ਪੈਸੇ ਲਾਏ ਨੇ ਸੱਤ ਅੱਠ ਸੌ ਰੁਪਏ ਉਹਨਾਂ ਦੇ ਗੈ ਗੈਪ ਹੀ ਹੋ ਗਏ ਨੇ ਮਤਲਬ
ਹਾਂ ਅੱਛਾ ਤੇ ਸੱਤ ਅੱਠ ਸੌ ਰੁਪਏ ਗੈਪ ਕਿਵੇਂ ਮਤਲਬ ਪੈਸੇ ਕਿਉਂ ਲਾਉਂਦੇ ਨੇ ਗੇਮ ਦੇ ਵਿੱਚ
ਮਤਲਬ ਉਹਨਾਂ ਦਾ ਹੁਣੇ ਅਕਾਊਂਟ ਕੋਈ ਉਹਨਾਂ ਨੇ ਪਾਸਵਰਡ ਪਾ ਦਿੱਤਾ ਹੋਨੇ ਬਸ ਪੈਸੇ ਕਰਕੇ ਤੇ ਉਹਨਾ ਨੂੰ ਪਤਾ ਨੀ ਲੱਗਿਆ ਹੋਣਾ ਬੱਚਿਆਂ ਨੂੰ ਤੁਹਾਨੂੰ ਪਤਾ ਹੀ ਆ ਥੋੜੇ ਡੁੜਾਕੜ ਜਿਹੇ ਹੁੰਦੇ ਨੇ ਬੱਚੇ
ਹਾਂਜੀ-ਹਾਂਜੀ
ਤਾਂ ਹੀ ਉਹ ਝੂਠ ਬੋਲ ਜਾਂਦੇ ਨੇ ਹਾਂਜੀ, ਹਾਂਜੀ।
ਤੁਹਾਨੂੰ ਇਹ ਵੀ ਤਾਂ ਪਤਾ ਨਾ ਬੱਚੇ ਫੇਰ ਕਿੰਨਾ ਅਗਰ ਇਹ ਇਹਨਾਂ ਨੂੰ ਗੰਦੀਆਂ ਆਦਤਾਂ ਪੈ ਗਈਆਂ। ਪੈਸੇ ਲਾਨ ਦੀਆ ਫੇਰ ਇਹਨਾਂ ਦੇ ਤੇ ਮਾਂ ਪਿਓ ਕੁ ਝੂਠ ਬੋਲ, ਬੋਲ ਕੇ ਪੈਸੇ ਲੈ ਕੇ ਜਾਣੇ ਨੇ ਤੁਹਾਨੂੰ ਪਤਾ ਬੱਚਿਆਂ ਚ ਫੇਰ ਗੰਦੀਆਂ ਆਦਤਾ ਪੈ ਜਾਂਦੀਆਂ ਨੇ ਹੁਣ ਪਿੱਛੇ ਇੱਕ ਮੈਂ ਮੇਰੇ ਸਕੂਲ ਦੀ ਗੱਲ ਦੱਸਾਂ ਮੈਂ ਵੀਰੇ ਤੁਹਾਨੂੰ ਮੈਂ ਸਕੂਲ ਚ ਨਾ ਇੱਕ ਛੇਵੀਂ ਕਲਾਸ ਦੀ ਕੁੜੀ ਪੜ੍ਹਦੀ ਸੀ ਮੇਰੇ ਅੱਛਾ ਤੇ ਉਹਦੀ ਫਰੈਂਡ ਨੇ ਨਾ ਪਲੈਨ ਬਣਾਇਆ ਛੇਵੀਂ ਕਲਾਸ ਦੀ ਕੁੜੀ ਕੀ ਹੁੰਦੀ ਏ ਤੇ ਉਹਦੀ ਫਰੈਂਡ ਨੇ ਪਲੈਨ ਮੈਂ ਸਹੇਲੀ ਨੇ ਕਿ ਅਸੀਂ ਨਾ ਉੱਥੇ ਘੁੰਮਣ ਚੱਲਾਂਗੇ। ਚਲੋ ਮੈਂ ਮੰਨਿਆ ਦਸਵੀਂ ਗਿਆਰਵੀਂ ਦਾ ਬੱਚਾ ਬੰਗ ਕਰਦਾ ਚੰਗਾ ਵੀ ਲੱਗਦਾ ਤੁਸੀਂ ਤੇ ਹੈਗੀਆਂ ਵੀ ਛੇਵੀਆਂ ਚੋਂ ਤੇ ਉਹਨੇ ਪਤਾ ਨੇ ਕੀ ਕੀਤਾ ਕੁੜੀ ਨੇ ਆਪਣੀ ਮੰਮੀ ਦੀ ਘਰੋਂ ਚਾਂਦੀ ਦੀ ਪੰਜੇਬਾ ਚੁ ਕੇ ਲੈ ਆਈ।
ਹਾਂਜੀ।
ਤੇ ਉਹ ਪੰਜੇਬਾਂ ਚੁਕ ਕੇ ਲੈ ਆਈ ਤੇ ਬੈਗ ਦੇ ਵਿੱਚ ਕੱਪੜੇ ਪਾ ਕੇ ਲੈ ਆ ਤੇ ਤਿੰਨ ਕੁੜੀਆਂ ਨੇ ਪਲੈਨ ਬਨਾਯਾ ਤਿੰਨੋ ਨੇ ਬੈਗ ਚ ਕੱਪੜੇ ਪਾਏ ਹੋਏ ਤੇ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਆਪ ਇੰਨੀਆਂ ਛੋਟੀਆਂ ਉੱਥੇ ਜਾਣਾ ਸੋਚਿਆ ਅਸੀਂ ਪਾਰਕ ਤੇ ਜਾਵਾਂਗੇ ਤੇ ਮੰਮੀ ਦੀ ਪੰਜੇਬਾਂ ਵੇਚ ਦੇਵਾਂਗੇ। ਤੇ ਪਤਾ ਨੀ ਕਿਹੜੀ ਉਹ ਹੈਗੀ ਏ ਚੀਜ਼ ਉਹ ਅਸੀਂ ਲੈਣੀ ਮੈਨੂੰ ਹਜੇ ਯਾਦ ਜਾਂ ਨੀ ਆਉਂਦਾ ਆ ਮੈਨੂੰ ਦੂਜੀ ਮੈਡਮ ਨੇ ਗੱਲ ਦੱਸੀ। ਮੈਂ ਉਹਨੇ ਇੱਕ ਕੁੜੀ ਨੇ ਵੇਖ ਲਈ ਵੀ ਐਰੇ ਬੈਗ ਚ ਤੇ ਕੱਪੜੇ ਹੈਗੇ ਨੇ ਤੇ ਉਹਨੇ ਫਿਰ ਮੈਡਮ ਨੂੰ ਦੱਸਿਆ ਫਿਰ ਬੈਗ ਚ ਚੈੱਕ ਕੀਤਾ ਚੋਂ ਪੰਜੇ ਬਂਦ ਨਿਕਲੀਆਂ ਫੇਰ ਘਰੋਂ ਬੁਲਾਇਓ ਕਹਿੰਦੀ ਇ ਚਾਂਦੀ ਦੀ ਪੰਜੇਬਾਂ ਨੇ ਫੇਿਰ ਉਹਦੀ ਮੰਮੀ ਨੇ ਇੰਨਾ ਕੁੱਟਿਆ ਫੇਿਰ ਉਹਨੇ ਦੂਜੀ ਕੁੜੀਆਂ ਦਾ ਵੀ ਨਾਮ ਦੱਸੇ ਤੁਹਾਨੂੰ ਪਤਾ ਛੋਟੇ ਬੱਚੇ ਨੇ ਇੱਕ ਪਕੜੀ ਹੈਗੇ ਤੇ ਦੂਜੇ ਦਾ ਨਾਮ ਦੱਸ ਦਿੰਦਾ।
ਹਾਂਜੀ।
ਉਹਨਾਂ ਨੂੰ ਇੰਨੀ ਜ਼ਿਆਦਾ ਮਾਰ ਪਈ ਬਸ ਉਹੀ ਗੱਲ ਹੈਗੀ ਨਾ ਕਿ ਤੁਸੀਂ ਆਪਣੇ ਮਾਂ ਪਿਓ ਨੂੰ ਤੇ ਦੱਸੋ ਨਾ ਅਸੀਂ ਕਿ ਕੇ ਜਾਣਾ ਉਹ ਲੈ ਜਾਣਗੇ ਇਹ ਕਿਹੜਾ ਤਰੀਕਾ ਹੈ।
ਇਓ ਚੱਕਰ ਪੈ ਗਿਆ ਅੱਜ ਕੱਲ ਪੈਸੇ ਮਤਲਬ ਘਰੋਂ ਚੋਰੀ ਵੀ ਕਰਦੇ ਨੇ ਬੇ ਤੇ ਅਜ ਕਲ
ਹਾਂਜੀ ਬਸ ਉਹੀ ਨਾ ਜਿਵੇਂ ਇਹ ਹੋ ਗਈ ਗੇਮ ਹੋ ਗਈ ਇਹ ਛੋਟੀ, ਛੋਟੀ ਚੀਜ਼ਾਂ ਦੇ ਬੰਦਿਆਂ ਦੇ ਅੰਦਰ ਬੱਚਿਆਂ ਦੇ ਅੰਦਰ ਆਦਤ ਪੈ ਗਈ ਹੈ ਵੀ ਉਹਨਾ ਨੂੰ ਲੱਗਦਾ ਕਿ ਅਸੀਂ ਤੇ ਮਾਂ ਪਿਓ ਨੂੰ ਕਹਾਂਗੇ ਡਾਟਣਗੇ ਤੇ ਉਹਨਾਂ ਨੂੰ ਬਸ ਇੱਥੋਂ ਹੀ ਬ ਬੱਚਿਆਂ ਨੂੰ ਗੰਦੀ ਆਦਤਾਂ ਪੈਂਦੀਆਂ ਨੇ ਇੱਕ ਵਾਰੀ ਚੋਰੀ ਕਰੇਗਾ। ਦੂਜੀ ਵਾਰੀ ਹਿੰਮਤ ਖੁੱਲੇਗੀ ਦੂਜੀ ਵਾਰੀ ਫਿਰ ਕਰੇਗਾ ਤੀਜੀ ਵਾਰੀ ਫਿਰ ਕਰੇਗਾ ਚੌਥੀ ਵਾਰੀ ਘਰ ਦੀ ਕੋਈ ਵੀ ਚੀਜ਼ ਵੇਖੇਗਾ ਉਹ ਵੇਚ ਦੇਗਾ।
ਹਾਂਜੀ, ਹਾਂਜੀ।
ਫੇਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਅਗਰ ਤੁਸੀਂ ਦੁਕਾਨ ਤੇ ਪੰਜੇਬਾਂ ਵੀ ਲੈਣ ਜਾਂਦੀ ਜ ਕੋਈ ਵੀ ਤੁਹਾਡੇ ਕੋਲ ਲੈਂਦਾ ਹੀ ਬੱਚੇ ਕੋਲ ਤਾਂ ਕੋਈ ਚੀਜ਼ ਲੈਂਦੀ ਨੀ ਸੋਨੇ ਚਾਦੀ ਦੀ ਮੈਂ ਕਿਹਾ ਤੁਹਾਡਾ ਦਿਮਾਗ ਕਿਥੋਂ ਆਉਂਦਾ ਵ ਕਹਿੰਦੇ ਅਸੀਂ ਨਾ ਫੋਨ ਚੋ ਵੇਖਿਆ ਸੀ ਇੱਕ ਵੀਡੀਓ ਚ ਨਾ ਉਹ ਪ੍ਰੈਗ ਕਰਦੇ ਵੀ ਸੀ ਅਸੀਂ ਸੌਚ ਅਸੀਂ ਵੀ ਪ੍ਰੈਂਕ ਕਰਾਂਗੇ ਮੈਂ ਕਿਹਾ ਪ੍ਰੈਂਕ ਦੇ ਚੱਕਰ ਚ ਕੱਲ ਨੂੰ ਤੁਹਾਨੂੰ ਕੋਈ ਕਿਡਨੈਪ ਕਰਕੇ ਕੇ ਲੈ ਜਾਂਦਾ ਤੇ ਫਿਰ ਕੀ ਜਵਾਬ ਦਿੰਦੇ ਤੁਹਾਡੇ ਮਾਂ ਉਹਨੂੰ ਉਹਨਾਂ ਦੇ ਭਾਣੇ ਤੇ ਉਹਨਾਂ ਦਾ ਬੱਚਾ ਸਕੂਲ ਗਿਆ ਸਕੂਲ ਤੋਂ ਬਾਅਦ ਉਹ ਘਰ ਚ ਆਏਗਾ। ਫਿਰ ਇਹੀ ਚੱਕਰ ਏ ਮੈਂ ਆਪਣੇ ਕਲਾਸ ਤੇ ਵਡੇ ਬੱਚਿਆਂ ਨੂੰ ਕਹਿ ਤੇ ਆਪਣੇ ਬੱਚਿਆਂ ਨੂੰ ਲੈਣ ਖੁਦ ਆਓ।
ਹਾਂਜੀ।
ਕਿਉਂਕਿ ਤੁਹਾਨੂੰ ਪਤਾ ਹੈ ਨਾ ਅੱਜ ਕੱਲ੍ਹ ਬੱਚਿਆਂ ਦਾ ਦਿਮਾਗ ਬਥੇਰਾ ਚੱਲਦਾ।
ਹਾਂਜੀ, ਹਾਂਜੀ ਬਿਲਕੁਲ ਜੀ। ਅੱਜ ਕੱਲ੍ਹ ਤੇ ਬੱਚੇ ਆਪਣੇ ਦੋਸਤਾਂ ਨੂੰ ਖ਼ੁਸ਼ ਕਰਨ ਵਾਸਤੇ ਪੈਸੇ ਵੀ ਚੋਰੀ ਕਰਦੇ ਨੇ
ਸਹੀ ਬਿਲਕੁਲ ਸਹੀ ਹਾਂਜੀ ਹਾਂਜੀ ਸਹੀ ਗੱਲ ਉਹ ਦੋਸਤ ਕਹੇਗਾ ਕਿ ਹਾਂ ਚਲ ਇਥੇ ਚੱਲੇ ਆ ਤੇ ਉਹ ਵੇਖਦੇ ਨੀ ਸੋਚਦੇ ਨੀ ਮਾਂ ਪਿਓ ਤੋ ਡਰ ਲਗਦਾ ਤੇ ਉਹ ਆਪਣਾ ਚੋਰੀ ਕਰਨਾ ਸਹੀ ਸਮਝਦੇ ਨੇ ਤੁਸੀ ਇਹ ਤਾਂ ਵੇਖੋ ਤੁਹਾਡੀ ਚੋਰੀ ਪਕੜੀ ਜਾਏਗੀ ਬਾਅਦ ਚ
ਹਾਂਜੀ, ਹੋਰ ਕੁਛ ਪਤਾ ਨੀ ਕਿਨੀ-ਕਿਨੀ ਦੂਰ ਜਾਦੇ ਨੇ, ਦਸਦੇ ਵੀ ਨੀ ਘਰ ਕਿਥੇ ਗਏ ਨੇ? ਦੋ-ਦੋ, ਤਿਨ-ਤਿਨ ਘੰਟੇ ਲਾ ਕੇ ਆਉਦੇ ਨੇ ਬਿਲਕੁਲ ਜੀ।
ਹਾਂਜੀ, ਨਹੀ ਚਲੋ ਗਿਆਰਵੀ-ਬਾਰਵੀ ਦੇ ਤੇ ਬੱਚੇ ਸੁਣਿਆ ਸੀ ਬੰਕ ਕਰਦੇ ਨੇ ਚਲੋ ਉਹਨਾਂ ਨੂੰ ਵੀ ਥੋੜਾ ਬਹੁਤਾ ਤਾਂ ਸਮਝਾਉਣਾ ਪੈਦਾ ਉਮਰ ਹੀ ਐਸੀ ਹੁਦੀ ਲੇਕਿਨ ਇਹ ਚ ਛੋਟੇ ਬੱਚਿਆਂ ਨੂੰ ਆਦਤਾ ਪੈ ਗਈਆਂ ਨੇ ਉਹੀ ਨਾ ਦੇਖੋ ਵੱਡੀਆਂ ਨੂੰ ਵੇਖ-ਵੇਖ ਕੇ ਸਿਖਦੇ ਨੇ। ਤਾਂ ਹੀ ਤੇ ਕਹਿਦੇ ਨੇ ਵਡੇ ਭੈਣ-ਭਰਾ, ਬੱਚੇ ਠੀਕ ਹੋਣਗੇ ਤੇ ਛੋਟੇ ਬੱਚੇ ਵੀ ਸਹੀ ਰਣਗੇ ਕਿਉਕਿ ਅਸਰ ਪੈਂਦਾ ਕਿਥੇ? ਕਿਥੇ ਨਾ ਕਿਥੇ ਉਹਨਾਂ ਨੂੰ ਥੋੜਾ ਜਿਹਾ ਨੀ ਵੀਰ ਜੀ ਪੂਰਾ ਹੀ ਪੈਂਦਾ ਹੈਗਾ ਉਹ ਵੇਖੇਗਾ ਮੇਰਾ ਭਰਾ, ਮੇਰੀ ਭੈਣ ਹੈ ਕਰਦੀ ਵੀ ਹੈ ਨੀ ਤੇ ਮੰਮੀ ਨੇ ਕੁਛ ਨੀ ਕਿਹਾ, ਮੈਂ ਵੀ ਇਹ ਚੀਜ਼ ਕਰਦੀ ਹਾਂ, ਹੈਨਾ ਇਹ ਗੱਲ ਆ ਜਾਦੀ ਸਾਰੀ।
ਇਹ ਤੇ ਹੈਹੀਏ। ਤਾਂ ਹੀ ਬੱਚਿਆਂ ਨੂੰ ਹੁਣ ਹਾਜੀ, ਹੁਣ ਥੋੜੇ-ਥੋੜੇ ਬੱਚੇ ਹੈਗੇ ਨੇ ਹਾਂਜੀ।
ਹਾਂਜੀ, ਹੁਣ ਤਾਂ ਸਕੂਲ ਚ ਵੀ ਤੁਹਾਨੂੰ ਪਤਾ ਹੈ ਬਹੁਤ ਵਧੀਆ ਕਰਤਾ ਹੈ। ਟਾਈਮ ਟੂ ਟਾਈਮ ਪੁਲਿਸ ਆਉਦੀ ਏ, ਮਹਿਲਾ ਪੁਲਿਸ ਵੀ ਆਉਦੀ ਹੈ। ਹਰ ਤਰ੍ਹਾਂ ਦਾ ਇਕ ਆਉਦੇ ਨੇ ਫਾਇਰ ਵਾਲੇ ਵੀ ਆਉਦੇ ਨੇ ਤਾਂਕਿ ਬੱਚਿਆਂ ਨੂੰ ਸਾਰਾ ਗਿਆਨ ਦੇਣਾ ਹੈ ਕਿ ਹਰ ਚੀਜ਼ ਦੇ ਬਾਰੇ ਉਹਨਾ ਨੂੰ ਨੌਲੇਜ ਹੋ। ਹੁਣ ਤੇ ਅਜ-ਕਲ ਬੱਚੇ ਤੁਹਾਨੂੰ ਪਤਾ ਥੋੜੇ ਨਸ਼ੇ ਵਗੈਰਾ ਤੇ ਵੀ ਚਲੇ ਗਏ ਨੇ ਛੋਟੇ-ਛੋਟੇ ਬੱਚੇ ਨਾ ਕਿਉਂਕਿ ਤੁਹਾਨੂੰ ਪਤਾ ਤਾਂ ਅਜ-ਕਲ ਮਾਹੌਲ ਹੀ ਐਸਾ ਹੈ, ਕੋਈ ਮਤਲਬ ਉਹਨਾ ਦੀ ਵਡੀ ਉਮਰ ਦਾ ਬੱਚਾ ਬਚਾ ਹੋਏਗਾ ਉਹਨਾ ਨੂੰ ਗੰਦੀ ਆਦਤ ਪਾ ਦੇਵੇਗਾ ਇਕ ਤੋਂ ਦੋ-ਦੋ ਤੋਂ ਤਿਨ ਇਸ ਲਈ ਸਕੂਲ ਚੋ ਨਸ਼ੇ ਨੂੰ ਛੁਡਵਾਉਣ ਵਾਲੇ ਬੰਦੇ ਵੀ ਆਉਦੇ ਨੇ। ਕਾਉਂਸਲਿੰਗ ਆਉਦੀ ਪੂਰੀ ਉਹਨਾਂ ਨੂੰ ਸਮਝਾਉਦੇ ਨੇ ਤੇ ਇਹ ਚੀਜ਼ਾ ਤੇ ਸਕੂਲ ਚ ਬੜੀ ਵਧੀਆ ਹੋ ਗਈਆਂ ਨੇ।
ਹਾਂਜੀ, ਹੋਰ ਤੁਹਾਡੇ ਸਕੂਲ ਇਕ ਗਰਾਉਡ ਹੈਗਾ ਖੇਲ ਦਾ
ਹਾਂਜੀ-ਹਾਂਜੀ, ਸਾਡੇ ਸਕੂਲ ਚ ਤੇ ਗਰਾਉਡ ਵਗੈਰਾ ਸਭ ਹੈਗਾ ਹੈ, ਵੈਸੇ ਤਾਂ ਸਾਰੇ ਫੈਸਿਲਿਟੀ ਬੱਚਿਆਂ ਨੂੰ ਦਿੱਤੀ ਹੋਈ ਤੁਹਾਨੂੰ ਪਤਾ ਹੈ। ਹੁਣ ਬੱਚਿਆਂ ਨੂੰ ਬਹਿਣ ਲਈ ਖੇਡਣ ਲਈ ਤੇ ਜਗ੍ਹਾ ਚਾਹੀਦੀ ਹੁੰਦੀ
ਹਾਂਜੀ-ਹਾਂਜੀ, ਹੋਰ ਟਾਈਮ ਕਿਨਾ ਮਿਲਦਾ ਬੱਚਿਆਂ ਨੂੰ ਖੇਲਣ ਵਾਸਤੇ? ਮਤਵਲਬ ਜ ਸਾਹਿਰ ਅਛਾ, ਠੀਕ ਹੈ ਫੇਰ ਤੇ ਅਧਾ-ਪੌਣਾ ਘਂਟਾ ਤਾਂ ਬਹੁਤ ਵਧੀਆ ਹੋਰ ਕ੍ਰਿਕਟ
ਕਿ ਉਹ ਤੁਸੀ ਆਪਣੇ ਬੱਚਿਆਂ ਦਾ ਐਡਮਿਸ਼ਨ ਤੁਸੀ ਇਥੇ ਕਰਾਉਣਾ ਹੈਗੇ ਸਾਡੇ ਵਲ
ਹਾਂਜੀ-ਹਾਂਜੀ, ਤਾਂ ਹੀ ਪੁਛ ਰਹਿਆ ਸੀ ਤੁਹਾਡੇ ਕੋਲ।
ਨਹੀ-ਨਹੀ, ਤੁਸੀ ਕੋਈ ਨੀ ਇਕ ਵਾਰੀ ਸਾਡੇ ਸਕੂਲ ਚ ਜ਼ਰੂਰ ਆਉਣਾ। ਤੇ ਕੀ ਕਹਿਦੇ ਮੈ ਤੁਹਾਨੂੰ ਸਾਰਾ ਦਸ ਦੇਣਗੇ ਇੱਕ ਵਾਰੀ ਕਿਉਕਿ ਇਸ ਸਾਲ ਤੁਸੀ ਪੂਰੀ ਕਰਾ ਲੋ। ਤੇ ਕਿਉਕਿ ਸਾਡੇ ਸਕੂਲ ਚ ਸਪੋਰਟ ਤਾਂ ਬੜਾ ਵਧੀਆ ਹੈਗਾ।
ਹਾਂਜੀ ਸਪੋਟਸ ਤੇ ਮੈ ਮੈਂ ਕਹਿ ਰਿਹਾ ਸੀਗਾ ਤੇ ਹੁਣ ਕ੍ਰਿਕੇਟ ਤੇ ਕ੍ਰਿਕੇਟ ਖਿਲਾਉਦੇ ਹੋਰ ਕਿ ਕਿਹੜੇ- ਕਿਹੜੇ ਖੇਲ
ਨਹੀ, ਸਾਰੇ ਤਰ੍ਹਾਂ ਦੇ ਖੇਲ ਹੈਗੇ ਨੇ ਕੁੜੀਆਂ ਮੁੰਡਿਆਂ ਲਈ ਸਾਰੇ ਤਰ੍ਹਾਂ ਦੇ ਖੇਲ ਹੈਗੇ ਨੇ।
ਹਾਂਜੀ-ਹਾਂਜੀ ਉਥੇ ਸਮਾਨ ਮਿਲ ਜਾਏਗਾ ਮਤਲਬ ਜਿਵੇ ਕ੍ਰਿਕੇਟ ਦਾ ਸਮਾਨ ਜੇ ਬੈਟਬਾਲ ਹੋ ਗਿਆ ਉਥੇ ਅਛਾੱ- ਹਾਂਜੀ। ਅਛਾ, ਫੇਰ ਤੇ ਠੀਕ ਏ ਹਾਂਜੀ। ਤੇ ਸਟਾਰਟਿੰਗ ਮਤਲਬ ਕਿਹੜੇ-ਕਿਹੜੇ ਬੱਚੇ ਮਤਲਬ ਸਟਾਰਟਿੰਗ ਕਿਹੜੇ ਧੋ ਗਏ ਜਾਵੇ ਕੇ ਜੀ ਤੋਂ ਇਹ ਮਤਲਬ
ਹਾਜੀ ਸਮਝੀ ਨੀ ਮੈਂ ਤੁਹਾਡੀ
ਮਤਲਬ ਕਿ ਜਿਵੇਂ ਕੇ ਜੀ ਤੋਂ ਸਟਾਰਟਿੰਗ ਹੈ ਸਕੂਲ ਦੀ ਮਤਲਬ
ਨਹੀਂ- ਨਹੀਂ ਸਾਡਾ ਸਕੂਲ ਤੇ ਦੇਖੋ ਫਿਫੱਥ ਪੰਜਵੀਂ ਤੋਂ ਸਟਾਰਟ ਹੈਗਾ ਪਹਿਲਾਂ ਛੋਟੀ ਕਲਾਸਾਂ ਸੀ ਜੇ ਛੋਟੀ ਕਲਾਸ ਹੈ ਦੂਜੀ ਦੂਜੇ ਅ ਸਾਈਡ ਹੈਗੀ ਦੂਜੀ ਵਿੰਗ ਦੇ ਵਿੱਚ ਉਹ ਅਲੱਗ ਥੋੜਾ। ਕਿਉਂਕਿ ਤੁਹਾਨੂੰ ਪਤਾ ਛੋਟੇ ਬੱਚਿਆਂ ਨੇ ਫਿਰ ਦੂਜੀੇ ਤਰ੍ਹਾਂ ਦਾ ਪਲੇ ਗਰਾਊਂਡ ਬਣਾਇਆ ਹੋਇਆ ਇਹ ਸਾਡੀ ਦੂ ਅੀ ਬ੍ਰਾਂਚ ਹੈਗੀ ਹੈ। ਇੱਥੇ ਕੋਈ ਨੀ ਅਗਰ ਤੁਸੀਂ ਅਗਲੇ ਸਾਲ ਐਡਮਿਸ਼ਨ ਕਰਾਣਾ ਤੁਹਾਡੇ ਕੋਲ ਮੇਰਾ ਨੰਬਰ ਤੇ ਹੈ ਤੁਸੀਂ ਮੈਨੂੰ ਗੱਲ ਕਰ ਲੈਣਾ। ਮੈਂ ਕਾਫੀ ਤੁਹਾਨੂੰ ਫੀਸ ਵਗੈਰਾ ਘੱਟ ਕਰਾ ਦੇਵਾਂਗੀ। ਕੋਈ ਦਿੱਕਤ ਦੀ ਗੱਲ ਨੀ ਸਾਡੇ ਸਕੂਲ ਚ' ਸਾਰੀ ਫੈਸਿਲਿਟੀਆਂ ਹੈਗੀਆਂ ਨੇ।
ਹਾਂਜੀ ਬਿਲਕੁੱਲ ਜੀ ਤੇ ਪੰਜਵੀ ਤੋਂ ਕਿੰਨਵੀਂ ਤੱਕ ਹੈਗਾ ਜੇ
ਹਾਂਜੀ ਬਾਰਵੀਂ ਤੱਕ ਹੈਗੀ-
ਬਾਰਵੀਂ ਤੱਕ ਕੋਈ ਨੀ ਮੈਂ ਕਰਾ ਦ ਕਿਉਂਕਿ ਹੱਲੇ ਸਾਡੇ ਬੱਚੇ ਹੈਗੇ ਨੇ ਇੱਕ ਤਾਂ ਛੇਵੀ ਚ' ਇੱਕ ਸੱਤਵੀਂ ਚ'
ਚਲੋ ਵਧੀਆ। ਚਲੋ ਕੋਈ ਨੀ ਵੀਰ ਜੀ। ਮੈਂ ਤੁਹਾਨੂੰ ਕਰਨੀ ਆ ਫਿਰ ਗੱਲ ਹਨਾ।
ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ।